ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ, ਹਾਂ ਹਾਂਜੀ ਹਾਂਜੀ ਠੀਕ ਠਾਕ। ਤੁਸੀਂ ਸੁਣਾਓ। ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ।
ਹੋਰ ਸੁਣਾਓ ਜੀ ਸਭ ਵਧ ਵਧੀਆ ਜੀ ਵਧੀਆ।
ਹੋ ਹਾਂਜੀ ਹਾਂਜੀ ਸਭ ਠੀਕ।
ਹੋਰ ਘਰ ਪਰਿਵਾਰ ਕੀ ਆਾਲ ਐ
ਸ਼ੁਕਰ ਵਾਹਿਗੁਰੂ ਜੀ ਦਾ ਸ਼ੁਕਰ ਐ, ਸ਼ੁਕਰ।
ਚਲੋ ਸ਼ੁਕਰ ਸ਼ੁਕਰ ਹੀ ਹੋਣਾ ਚਾਹੀਦਾ ਵਾਹਿਗੁਰੂ ਦਾ ਸ਼ੁਕਰ ਹੀ ਰਹਿਣਾ ਚਾਹੀਦਾ। ਬਾਈ ਜੀ ਸਭ ਵਧੀਆ ਜੀ। ਸ ਸਭ ਵਧੀਆ ਜੀ, ਸਭ ਵਧੀਆ ਘਰ ਪਰਿਵਾਰ ਬੱਚੇ
ਅੱਛਾ ਅੱਛਾ, ਮੈਂ ਸੁਣਿਆ ਤੁਸੀਂ ਗਏ ਹੋਏ ਸੀ ਕਿਧਰੇ ਯਾਤਰਾ ਯੂਤਰਾ ਤੇ
ਹਾਂਜੀ ਹਾਂ ਬਸ ਯਾਤਰਾ ਦੇ ਪ੍ਰੋਗਰਾਮ ਪਿੱਛੇ ਬਣਾਇਆ ਦਾ ਸੀ ਅ ਤੇ ਉਹਨੇ ਜਾਣਾ ਸੀ ਯਾਤਰਾ ਤੇ ਤੇ ਹੁਣ ਦੇਖੋ ਇਹ ਬਾਰਸ਼ਾਂ ਬੁਰਿਸ਼ਾਂ ਹੋ ਗਈਆਂ ਦੋ ਦਿਨ ਹੋ ਗਏ ਨੇ ਤੁਹਾਡੇ ਜੀ ਬਾਰਿਸ਼ਾਂ ਦਾ ਪ੍ਰੋਗਰਾਮ ਚੱਲਦਾ ਵਾ ਬ ਤੇ ਸੋਚਦੇ ਵੇਹੀ ਮੈਂ ਕਿਹਾ ਚਲੋ ਬਈ ਹੇਮਕੁੰਡ ਸਾਹਿਬ ਪ੍ਰਮਾਤਮਾ ਮੇਹਰ
ਹਾਂ, ਨਈਂ ਨਈਂ ਉਹ ਜਿਦੁ ਹਾਂ ਨਈਂ ਨਈਂ ਹਾਂ ਬੋ ਪਰ ਮੈਨੂੰ ਲੱਗਦਾ ਵੀ ਹੁਣ ਬੰਦ ਕੀਤਾ ਆ ਇਹਨਾਂ ਨੇ
ਹਾਂ, ਉਹ ਬਾਰਿਸ਼ਾਂ ਹੋਈਆਂ ਨਾ। ਹਾਂ ਉਹ ਪ ਹਾੜ੍ਹ ਆ ਗਿਆ ਸੀ ਨਾ ਉੱਧਰ
ਅੱਛਾ।
ਹਾਂ ਬੱਦਲ-ਬੁੱਦਲ ਫਟਿਆ।
ਅੱਛਾ ਹਜੇ ਤਾਂ ਸ਼ੁਰੂ ਹੀ ਹੋਇਆ ਹਾਂ ਹਜੇ ਤਾਂ ਸ਼ੁਰੂ ਹੀ ਹੋਇਆ
ਸਭ ਦਾ ਪਤਾ ਹੀ ਨਹੀ ਲੱਦਾ ਪਤਾ ਜੀ ਬਸ ਪਤਾ ਹੀ ਲੱਗਦਾ ਇੱਕ ਦ ਨਾਜੇ ਦੋ ਦਿਨ ਤੋਂ ਠੰਡਕ ਹੋਈ ਦੀ ਹੈ ਹਾਂ ਬ ਦੇਖੋ ਵੀ ਵੈਸੇ ਮਈ ਦੇ ਜੂਨ ਦੇ ਵਿੱਚ ਮਈ ਦੇ ਵਿੱਚ ਬਾਰਿਸ਼ਾਂ ਦਾ ਸਮਝ ਨਹੀ ਆਈ ਇਹ ਨਾ ਪ੍ਰਾਕ੍ਰਤਿਕ ਜਿੜਾ ਸਿਸਟਮ ਜਿਹੜਾ ਨਾ ਖਰਾਬ ਹੋ ਚੁੱਕਿਆ ਜਿਸ ਹਿਸਾਬ ਨਾਲ ਬਣ ਗਿਆ ਨਾ ਪਹਿਲੇ ਨੀ ਇੰਝ ਹੁੰਦਾ ਹੁਣ ਕਣਕਾਂ ਕਣਕ ਦਾ ਟੈਮ ਹੈਗਾ ਸੀ ਹਾਂ ਕਣਕਾਂ ਦਾ ਟੈਮ ਹੁੰਦਾ ਸੀ ਤੇ ਬਾਰਿਸ਼ਾਂ ਆ ਜਾਂਦੀਆਂ ਦੇਖਲੋ ਇੱਕ ਬੜੇ ਟਾਈਮ ਤੋਂ ਹੀ ਹੋ ਰਿਹਾ ਵੀ ਜਦੋਂ ਵਾਢੀਆਂ ਦਾ ਟਾਈਮ ਹੋਵੇ ਨਾ ਅਪ੍ਰੈਲ ਦੇ ਵਿੱਚ ਵਿਸਾਖੀ ਦੇ ਵਿੱਚ ਉਸ ਦਿਨਾਂ ਦੇ ਵਿੱਚ ਇਹੋ ਜਿਹਾ ਪਤਾ ਨੀ ਹਾਂ ਹੋ ਜਾ ਬੰਦਾ ਹਿਸਾਬਤਾਬ ਉਹ ਹਾਂ ਇਹੀ ਚੱਲਦਾ ਵ ਉਹ ਕਣਕਾਂ ਖ਼ਰਾਬ ਹੋ ਜਾਂਦੀਆਂ ਵਿਚਾਰੇ ਜਿਹੜੇ ਲੱਗੇ ਹੁੰਦੇ ਨੇ ਜਿਹਨਾਂ ਦੀ ਮਿਹਨਤਾਂ ਹੁੰਦੀਆਂ ਹੈ ਹਾਂ ਉਹ ਵਿਚਾਰੇ ਕੀ ਕਰਨ ਕਿਸਾਨ ਉਹ ਮਿਹਨਤਾਂ ਖਰਾਬ ਹੋ ਜਾਂਦੀ ਹੈ ਉਹਨਾਂ ਦੀਆਂ ਉਹ ਅ ਕ ਜਦੋਂ ਵੱਢਣ ਦੀ ਵਾਰੀ ਆਉਂਦੀ ਹੈ ਤੇ ਉਹ ਬਾਰਿਸ਼ਾਂ ਹੋ ਜਾਂਦੀਆਂ ਉਹ ਬਹੁਤ ਪੈ ਜਾਂਦਾ ਵਿਚਾਰਿਆਂ ਨੂੰ ਇਹ ਵੀ ਬਸ ਪ੍ਰਾਕ੍ਰਤਿਕ ਉਹ ਹੋਇਆ ਬਸ ਉਹ ਕਹਿੰਦੇ ਨੇ ਨਾ ਬਸ ਵਧਿਆਇਆ ਕਾਫ਼ੀ ਮਤਲਬ ਹਿਸਾਬਤਾਬ ਹੋਇਆ ਦਾ ਹਾਂ ਕਲੀਯੁਗ ਹੋਇਆ ਦਾ
ਹਾਂ ਬਸ ਹਜੇ ਕਹਿੰਦੇ ਬੜਾ ਕੱਲਜ ਕੋਰ ਰਣਾ ਆਜੇ
ਉਹ ਵਾਹਿਗੁਰ ਪਤਾ ਸੀ ਤੇ ਕਹਿੰਦੇ ਪਰਮਾਤਮਾ ਦਾ ਨਾਮ ਭਾਜਪ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਸਭ ਤੋਂ ਵਧੀਆ ਹੈਗਾ ਕਿਸੇ ਦਾ ਬੁਰਾ ਨਾ ਕਰੋ ਹੋਰ ਕੀ ਹੈਗਾ ਵਾਹਿਗੁਰੂ ਦਾ ਨਾਂ ਜਪ ਉਹ ਸਵੇਰੇ ਉੱਠੋ ਆਪ ਨਿਤਨੇਯਮ ਕਰੋ ਸ਼ਾਮੀ ਨਿਤਨਯਮ ਕਰੋ ਸੁਣੋ ਨਹੀਂ ਕੋਈ ਕਰ ਸਕਦਾ ਸੁਣ ਵੀ ਲਵੇ ਤੇ ਕੋਈ ਐਸੀ ਗੱਲ ਨਹੀਂੀ ਹੈਗੀ ਸੁਣਨਾ ਵੀ ਵਾਹਿਗੁਰੂ ਨੇ ਕਿਹਾ ਪੂਰਾ ਫਲ ਮਿਲਦਾ ਸੁਣਨ ਦਾ ਵੀ ਬਾਕੀ ਵਾਹਿਗੁਰੂ ਕਾਨ ਉਹਨਾਂ ਵਾਲਾ ਵੀ ਆਪ ਹੀ ਹੈਗਾ
ਬਸ ਜਿਹਨੂੰ ਵਾਹਿਗੁਰੂ ਨੇ ਬਖਸ਼ਣਾ ਨਾ ਉਹਨੂੰ ਵਾਹਿਗੁਰੂ ਨੇ ਆਪੇ ਕਿਰਪਾ ਕਰੀ ਦੇਣੇ ਉਹਦੇ ਉੱਤੇ ਆਹੋ ਜਿ ਹੋਰਹਿੰਦਾ ਕਿਰਪਾ ਕਰ ਹੀ ਦੇਣੇ ਆ ਕਿਸੇ ਨੂੰ ਜ਼ੋਰ ਲਾਣਾ ਹੀ ਨੀ ਪੈਣਾ ਪਤਾ ਰੱਬ ਨੂੰ ਕਿਹੜਾ ਕਰਨ ਜੋਗ ਕਿਹੜਨਾ ਕਰਨ ਜਾਦਾ ਸਹੀ ਨੇ ਹੋਰ ਕੀ ਉਹਦੇ ਹੱਥ ਸਭ ਖੁਸ਼
ਬਸ ਬਸ ਬਾਕੀ ਇਹ ਆਈ ਹੈ ਕਿ ਵਾਹਿਗੁਰੂ ਹਾਂ ਬਸ ਇਹੀ ਹੈ ਕਿ ਵਾਹਿਗੁਰੂ ਆਪਣੇ, ਨਾਲ ਜੋੜੀ ਰੱਖ ਖੇ ਬਸ ਹੋਰ ਕੀ ਹੈ ਅੱਜ-ਕੱਲ੍ਹ ਤੇ ਲੋਕੀ, ਬੜੀ ਦੂਰ-ਦੂਰ ਕੋਈ ਆਪਣਾ ਪਾਰਟੀਆਂ ਮਨਾ ਰਿਹਾ ਕੋਈ ਕਿੱਥੇ ਜਾ ਰਿਹਾ ਕੋਈ ਕੀ ਕਰਦਾ ਪਿਆ। ਪਰਮਾ ਤਮਾ ਦੀ ਤਰਫ ਬਹੁਤ ਘੱਟ ਹੀ ਧਿਆਨ ਏ, ਲੋਕਾਂ ਦਾ ਬਸ ਇਹ ਐਸ਼ਪਰਸਤੀਆਂ ਵੱਲ ਜ਼ਿਆਦਾ ਧਿਆਨ ਏ।
ਸਾਰੀ ਖੇਡ ਪੈਸੇ ਦੀ ਏ। ਏ ਨਾ। ਜਿਨਾਂ ਕੋਲ ਪੈਸਾ ਹੋਏਗਾ ਉਹ ਸੋਚਣਗੇ ਥੋੜੀ, ਉਹਨਾਂ ਨੂੰ ਰੱਬ ਨੇ ਮਾਇਆ ਮਾਇਆ ਅੰਨਾ ਬੋਲਾਧਾਰੀ ਉਹੀ ਹਿਸਾਬ ਹੋ ਰਿਹਾ ਨਾ ਮਾਇਆ ਨਾ ਬੰਦਾ ਫੇਰ ਉਹਨੂੰ ਨੀ ਪਤਾ ਚੱਲਦਾ। ਮਾਇਆ ਵਾਲੇ ਬੰਦੇ ਹਾਂ ਉਹਨੇ ਤੇ ਪੈਸੇ ਦੇ ਵਿੱਚ ਮਸਤ ਰਹਿਣਾ ਜਿੱਥੇ ਘੁੰਮਣ ਜਾਣਾ ਤੇ ਉਹਨੂੰ ਗ਼ਰੀਬ ਵਰ ਗੇ ਬੰਦੇ ਸਾਡੇ ਵਰਗੇ ਉਹ ਛੱਤੀ ਵਾਰੀ ਸੋਚਣਗੇ
ਹਾਂ ਬਿਲਕੁਲ-ਬਿਲਕੁਲ ਪੈਸਾ ਕਿਸ ਤਰ੍ਹਾਂ ਹਿਸਾਬ-ਕਿਤਾਬ ਕੱਢੀਏ ਕਿਵੇਂ ਜਾਣਾ ਤੇ ਕੀ ਕਰਨਾ ਨਹੀਂ-ਨਹੀਂ ਹੁੰਦਾ ਹੀ ਹੈ ਬਿਲਕੁਲ-ਬਿਲਕੁਲ ਬਾਕੀ, ਚਲੋ ਵਾਹਿਗੁਰੂ ਆਪਣੇ ਹਾਂ ਨਹੀਂ-ਨਹੀਂ ਠੀਕ
ਬਾਕੀ ਉਹਨੇ ਰੋਟੀ ਵਾਸਤੇ ਸਭ ਕੁਝ ਦਿੱਤਾ
ਰੋਟੀ ਬਿਲਕੁਲ-ਬਿਲਕੁਲ ਬਸ ਇਹੀ ਇਹੀ ਗੱਲ ਏ ਬਸ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਦਾ। ਸ਼ੁਗਰ ਕਰਾਂਗੇ ਇਸ ਤੋਂ ਵੱਡੀ ਗੱਲ ਹੀ ਕੋਈ ਨੀ ਹੈਗੀ ਜੀ। ਬਸ-ਬਸ ਸ਼ੁਕਰ ਕਰੋ ਉਹਦਾ ਵਾਹਿਗੁਰੂ ਬੜਾ ਸ਼ੁਕਰ ਏ ਤੇਰਾ। ਬਸ-ਬਸ ਇਹੀ ਗੱਲ ਏ ਸ਼ੁਕਰ ਆ।
ਵਾਹਿਗੁਰੂ ਨੂੰ ਉਹਦੇ ਹੱਥ ਦੇ ਅਸੀਂ ਕੱਟ ਪੁਤਲੀਆਂ ਵਾ, ਡੋਰੀ ਉਹਦੇ ਹੱਥ ਈ ਐ ਜਿਵੇਂ ਉਨ੍ਹੇ ਰੱਖਣਾ ਜਿਵੇਂ ਉਹਨੇ ਕਰਨਾ ਡੋਰੀ ਉਹਦੇ ਹੱਥ ਈ ਸਾਡੇ, ਹਾਂ ਹੋਰ ਕੀ ਹੋਰ।
ਐ ਪੰਜਾਬ ਦੇ ਵਿੱਚ ਚ ਇਹ ਹੁਣ ਕੁਛ ਮੰਨ ਕੇ ਚਲੋ ਪੰਦਰਾਂ ਕੁ ਸਾਲ ਪਹਿਲੇ ਮੈਂ ਜ਼ਿਆਦਾ ਨੀ ਕਹਿਣਾ, ਪੰਦਰਾਂ ਸਾਲ ਦਾ ਇਹ ਐਸਾ ਸਿਸਟਮ ਬਣਿਆ ਹੋਇਆ ਕਿ ਉੱਥੇ ਹੁਣ ਜਿਹੜਾ ਨਾ ਹਿਸਾਬ-ਕਿਤਾਬ, ਗੁਰੂ ਵਾਲਾ ਪਾਸੇ ਉਹ ਹਟ ਗਿਆ ਲੋਕ ਕਾ ਦਾ ਹੁਣ ਚੱਲ ਲੋਕੀ ਮਾਇਆ ਵਾਲੇ ਪਾਸੇ ਨਹੀਂ ਤੇ ਨਾਨਕਸਰ ਕਲੇਰਾ, ਗੁਰਦੁਆਰੇ ਨਾਨਕਸਰ ਕਲੇਰਾ, ਹੁਣ ਉਹ ਚੀਜ਼ ਨਹੀਂ ਰਹੀ ਪਹਿਲੇ ਤੇ ਬਾਬਾ ਜੀ ਕੋਲ ਜਾਣਦੇ ਹੁੰਦੇ ਸੀ ਨਿੱਤ ਨੇਮ ਉੱਥੇ ਕਰਦੇ ਸੀ ਰਾਤੀ ਹੁਣ ਤੇ ਲੋਕੀ ਘਰ ਬਣ ਦਿਤੇ ਹੋਏ ਨੇ ਲੋਕੀ ਰਹਿਣ ਚਲੇ ਓਥ ਉੱਥੇ ਉਹ, ਉੱਥੇ ਹੋਰ ਪਤਾ ਨੀ ਮਤਲਬ?
ਹੁੰ, ਹੁੰ, ਜੋ ਪਹਿਲੇ ਉਹ ਪਹਿਲੇ ਪਤਾ ਕੀ ਸੀ? ਪਹਿਲੇ ਬਾਬਾ ਨਾਨ ਸਿੰਘ ਜੀ।
ਹਾਂ ਬਿਲਕੁਲ, ਬਿਲਕੁਲ ਪਿਛੇ ਉਹਨਾਂ ਨੇ ਤੇ ਸਭ ਨੂੰ ਨਾਮ ਜਪਾਇਆ ਗੁਰਦੇਵ ਜੀ ਆਏ, ਬਿਲਕੁਲ ਬਾਬੂ ਸਾਹਿਬ ਬਿਲਕੁਲ ਬੜੀ ਉਹ ਬਾਬਾ ਸਾਹਿਬ ਤੁਸੀਂ? ਸਿੰਘ ਜੀ ਦੇ ਦਰਸ਼ਨ ਕੀਤਾ। ਕੀਤੇ ਤੁਸੀਂ ਮੈਂ- ਮੈ- ਮੈਂ ਕੀਤੇ ਬਾਬਾ ਜੀ ਦੇ ਸਾਧੂ ਦੇ ਦਰਸ਼ਨ ਬੜੇ, ਬੜੇ ਸਿੱਧ ਲਾਲ ਸੀ। ਹਾਂ, ਹਾਂ ਸਾਨੂੰ ਗਏ ਵੀ ਕਿੰਨਾ, ਟਾਈਮ ਹੋ ਗਿਆ ਜੀ, ਭੈਣਜੀ ਓਥ ਉੱਥੇ ਕਾਫੀ ਟਾਈਮ ਹੀ ਹੋ ਗਿਆ। ਕਿਉਂਕਿ ਨਾ ਐਕਚੁਲੀ ਅ ਹੁਣ ਉਹ ਚੀਜ਼ ਹੀ ਨਹੀਂ। ਰਹੀ ਪਹਿਲੇ ਜਾਂਦੇ ਹੁੰਦੇ ਸਾਂ। ਅਸੀਂ ਤਿੰਨ, ਤਿੰਨ ਦਿਨ ਉੱਥੇ ਜਾਣਾ ਤੇ ਉੱਥੇ ਭਾਵੇਂ ਮਤਲਬ ਸੇਵਾ ਵੀ ਕਰਨੀ ਤੇ ਉੱਥੇ ਰਾਤੀ ਦੀਵਾਨ ਸੱਜਦਾ ਸੀ ਦੀਵਾਨ ਹੁਣ ਵੀ ਦੀਵਾਨ ਹੁੰਦੇ ਪਰ ਹੁਣ ਭਰੋਸੇ ਵਾਲਾ ਕੰਮ ਨ ਰਿਹਾ ਲੋਕੀ ਉੱਥੇ ਨਾ ਮਤਲਬ ਠੱਗੀਆਂ ਚੋਰੀਆਂ ਲੋਕੀ ਭੀੜ ਭੜੱਕੇ ਚ ਹੋਰ ਇਹੋ ਜਿਹੀ ਚੀਜ਼ਾਂ ਹੋ ਗਈਆਂ ਹੋੁਣ
ਕਿਉਂਕਿ ਹੁਣ ਇੰਡੀਆ ਚ ਭੁੱਖ ਮਰੀਜ਼ ਹੁੰਦੀ ਵੀ ਹੈ ਉਸ ਕਰਕੇ ਲੋਕ ਹੁਣ ਜਿਧਰੋਂ ਕਿੱਧਰੋਂ ਕਹਿੰਦੇ ਨੇ ਇੱਧਰੋਂ ਹੀ ਚੁੱਕ
ਹਾਂ ਬਸ ਬਸ ਬਸ ਬਸ ਇਹੀ ਚੀਜ਼ ਹੁੰਦੀ ਹੈ ਜੀ ਉਹ ਨਾ ਪਰਸੋਂ ਹੀ ਹੁੰਦਾ ਕਿ ਬਸ ਉਹਦੇ ਕਰਕੇ ਸਾਰਾ ਕੰਮ
ਆ ਬਸ ਬਸ ਵਾਹਿਗੁਰੂ ਸਭ ਦਾ ਭਲਾ ਕਰੇ ਦੇਵੇ ਇਹੋ ਜਹੇ ਬੰਦਿਆਂ ਨੂੰ
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਬਾਕੀ ਉਹੀ ਉਹ ਨਾ ਸਮਾਂ ਸਮਾਂ ਬਹੁਤ ਹੁਣ ਮਾੜਾ ਆਉਣ ਲੱਗ ਗਿਆ ਬਸ ਹੁਣ ਤੇ ਨਾ ਕਿਸੇ ਤੇ ਕੋਈ ਵਿਸ਼ਵਾਸ ਹੀ ਨਹੀਂ ਰਿਹਾ ਜੀ ਜਰਾ ਜੀ ਗ ਤੇ ਵੀ ਹੁਣ ਤੁਸੀਂ ਸੋਚੋ ਯਕੀਨ ਵਾਲੀ ਗੱਲ ਕਿਸ ਤੇ ਰਹੀ ਨਹੀਂ
ਅੱਜ ਭਰੋਸਾ ਨਹੀਂੀ ਆ ਹਾਂ ਬਈ ਆਪਣੇ ਤੇ ਕਿਸੇ ਤੇ ਵੀ ਨਹੀਂੀ ਰਿਹਾ
ਨਹੀਂ ਰਿਹਾ ਛੱਡ ਕੇ ਨਾ ਜੀ ਨਾ ਨਾ ਬੜਾ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਨਾ ਸ਼ੌਕ ਜਿਹੜੇ ਨੇ ਨਾ ਲੋਕਾਂ ਨੇ ਅਵੱਲੇ ਬਣਾ ਛੱਡੇ ਨੇ ਹੁਣ ਹਰ ਚੀਜ਼ ਦੇ ਵੀ ਚਲੋ ਖਾ ਪਾ ਲਿਆ ਤੇ ਕਰ ਲਿਆ ਘੱਟ ਮਿਲ ਗਿਆ ਹੁਣ ਲੋਕਾਂ ਦੀ ਨਾ ਮਤਲਬ ਨਾ ਭੁੱਖ ਬੜੀ ਵੱਧਦੀ ਜਾ ਰਹੀ ਵੇਖ ਵੇਖ ਕੇ ਕਿਉਂਕਿ ਇੱਕ ਮਲਟੀ ਇਹ ਹੋ ਗਿਆ ਨਾ ਜਿਵੇਂ ਮੋਬਾਇਲਾਂ ਤੇ ਵੀ ਵਿਖਾਉਦੇ ਨੇ ਫਲਾਣੀ ਚੀਜ਼ ਆ ਰਹੀ ਆ ਫਲਾਣੀ ਚੀਜ਼ ਉਹਦੇ ਅਕੋਰਡਿੰਗ ਖਰਚੇ ਵੱਧ
ਕਿਹੜਾ ਕਰਕੇ ਸਾਰਾ ਮੋਬਾਇਲਾਂ ਦਾ ਹੀ ਹੋਰ ਵੀ ਹਮ
ਇਹ ਯੂਜ ਦੇ ਦੇਖੋ ਸਹੀ ਤਰੀਕੇ ਨਾਲ ਮੋਬਾਈਲ ਯੂਜ ਕੀਤਾ ਜਾਏ ਨਾ ਤੇ ਇਹਦੇ ਵਰਗੀ ਰੀਸ ਨਹੀਂ ਹੈ ਅਗਰ ਉਹ ਉਹ ਇਹਦੇ ਹਾਂ ਇਹਨ ਗਲਤ ਤਰੀਕੇ ਨਾਲ ਯੂਜ ਗਏ ਤੇ ਇਹੀ ਚੀਜ਼ ਖ਼ਰਾਬ ਹੋ ਜਾਂਦੀ ਹੈਗੀ ਬਸ ਉਹੀ ਹੈ ਸੁਸਾਇਟੀ ਦੀ ਗੱਲ ਨਾ ਜਿਹੋ ਜਿਹੇ ਬੱਚਿਆਂ ਨੂੰ ਸੁੋਸਾਇਟੀ ਚ ਪਾਓ ਉਹ ਜਿਹੇ ਬੱਚੇ ਬਸ ਇਹਹੀ ਚੀਜ਼ ਹੁਣ ਮੋਬਾਇਲ ਏ ਹਾਂ ਬੱਚੇ ਹੁਣ ਹੁਣ ਮੋਬਾਈਲ ਜਿਹੜੇ ਆ ਗਏ ਨੇ ਪਹਿਲੇ ਹੋਰ ਵਾਈਲ ਸਨ ਬਟਨਾਂ ਵਾਲੇ ਹੁਣ ਟੱਚ ਵਾਲੇ ਆ ਗਏ ਨੇ ਛੋਟੇ ਮੋਬਾਈਲ ਗਲਤ ਤੇ ਉਹਦੇ ਤੇ ਵੀ ਹੁੰਦੀ ਸੀ ਉਹਦੇ ਤੇ ਵੀ ਕਰਦੇ ਸੀ ਭੈਣ ਜ ਗੱਲ ਉਸ ਟਾਈਮ ਤੇ ਅੱਜ ਇਹਨਾਂ ਤੇ ਵੀ ਕਰਦੇ ਪਏ ਆ ਪਰ ਇਹ ਇਹ ਜ਼ਿਆਦਾ ਨੁਕਸਾਨ ਨੁਕਸਾਨਦਾਇਕ ਹੈ ਕਿਉਂਕਿ ਇਹਨਾਂ ਨਾਲ ਇਹਨਾਂ ਦੀ ਕਿਰਨਾਂ ਜਿਹੜੀ ਹੈ ਨਾ ਜ਼ਿਆਦਾ ਦਿੱਕਤ ਹੈ ਹਾਂ ਹਾਂ ਬਸ ਇਹਦਾ ਇਹ ਇਹਦਾ ਓ ਚੱਕਰ ਨਾ ਉਹ ਮਜ਼ੇ ਕਰਕੇ ਬੰਦਾ ਵੱਧ ਜਾਂਦੇ ਚੱਕਰ ਉਹ ਮਿੰਟ ਹੱਥ ਮਾਰਦੇ ਨੇ ਉਂਗਲਾਂ ਮਾਰਦੇ ਨੇ ਬੱਚਿਆਂ ਦਾ ਬੜਾ ਹੁੰਦਾ ਜੀ ਬਿਲਕੁਲ ਸਹੀ ਗੱਲ ਨਵੀਂ ਨਵੀਂ ਐਪਲੀਕੇਸ਼ਨਆ ਏ ਜਿਹੜੀ ਜਿਹੜੀ ਵੇਖੀ ਹੀ ਨਹੀਂੀ ਸੀ ਅਸੀਂ ਕਦੀ ਅੱਜ ਤੱਕ ਵੀ ਇਹ ਚੀਜ਼ ਹੁੰਦੀ ਹੈ ਇਸ ਤਰ੍ਹਾਂ ਹੁਣ ਤੁਸੀਂ ਅੱਖਾਂ ਬੰਦ ਕਰਿਓ ਆਪਣੀ ਜੋ ਮਰਜ਼ੀ ਕਰ ਸਕਦੇ ਹੋ ਲਿਖ ਸਕਦੇ ਜੋ ਮਰਜ਼ੀ ਕਰ ਸਕਦੇ ਹੋ ਮਤਲਬ ਉਸ
ਇੱਕ ਗੱਲ ਮੈਂ ਹੋਰ ਵੇਖੀ ਇੱਕ ਗੱਲ ਮੈਂ ਹੋਰ ਵੇਖੀ ਕਿ ਜਿਹੜੇ ਸਾਡੇ ਮਨ ਚ ਹੋਏਗਾ ਨਾ ਬਈ ਅਸੀਂ ਬੋਲਾਂਗੇ ਕੰਮ ਹੋਇਆ ਜੇ ਕੰਮ ਹੋਇਆ ਉਹ ਚੱਟ ਮੋਬਾਇਲ ਸੁਣ ਲਏਗਾ
ਉਹ ਮੋਬਾਈਲ ਸੁਣੇਗਾ ਨੀ ਮੋਬਾਈਲ ਸਾਡਾ ਦਿਮਾਗ ਪੜਦਾ ਜੀ ਇਹ ਮੋਬਾਈਲ ਮਿੰਟੇ ਤੁਹਾਨੂੰ ਸਾਡਾ ਪੜ੍ਹ ਲਏਗਾ ਵੀ ਇਹਨੂੰ ਕੀ ਚਾਹੀਦੈ।
ਅੱਛਾ
ਹਾਂ ਇਹ ਸਾਡੇ ਮਾਇੰਡ ਨੂੰ ਨੂੰ ਨਾ ਉਹ ਕੀਤਾ ਹੈ ਅਹ ਕਾਬੂ ਕੀਤਾ ਦਾ ਇੱਕ ਕਿਸਮ ਦਾ। ਤੁਸੀਂ ਇੱਕ ਚੀਜ਼ ਸੋਚੋ ਵੀ ਇਹ ਫਲਾਣੀ ਚੀਜ਼ ਮੈਂ ਵੇਖਾਂ ਤੁਹਾਨੂੰ ਅੱਗੇ ਦੋ ਚਾਰ ਵਾਰੀ ਵੇਖ ਗੇ ਤੀਜੀ
ਸਹੀ ਮੈਂ ਸੋਚਣੀ ਆਾ ਮੇਰੇ ਨਾਲ ਹੀ ਐੰਝੰ ਹੁੰਦਾ।
ਨਾ ਨਾ ਨਾ ਤੁਹਾਡੇ ਨਾਲ ਨਹੀਂ ਹੁੰਦਾ ਇਹ ਸਾਰਿਆਂ ਨਾਲ ਹੀ ਹੁੰਦਾ। ਹਾਂ ਮੋਬਾਈਲ ਨੇ ਸਾਡੇ ਨਾ ਮਾਇੰਡ ਨੂੰ ਹੈਂਗ ਕੀਤਾ ਹੋਇਆ ਕਿਸਮ ਜਿਹਦੇ ਨਾਲ ਸਾਨੂੰ ਨਾ ਅਸੀਂ ਜੋਸ਼ ਸੋਚਣ ਆਾ ਉਹੀ ਹੁੰਦਾ ਐ।
ਅੱਛਾ ਅੱਛਾ ਅੱਛਾ।
ਦੇਖੋ, ਤੁਸੀਂ ਇਹਦੇ ਵਿੱਚ ਸਾਖੀਆਂ ਲਈ ਉਹ ਦੇਖੋ। ਵੀ ਮੈਂ ਸਾਖੀਆਂ ਵੇਖਣਾ ਚਾਹਣੀ ਹਾਂ, ਜਾਂ ਮੈਂ ਬਾਬਾ ਜੀ ਦੀ ਸੁਣਨਾ ਚਾਹਣੀ ਹਾਂ। ਉਹਨਾਂ ਦੀ ਪੁਰਾਣੀ ਪੁਰਾਤਨ ਉਹੋ ਜਿਹੀਆ ਆਣੀਆ ਸ਼ੁਰੂ ਹੋ ਜਾਣਗੀਆਂ। ਤੁਸੀਂ ਵੇਖੋਗੇ ਵੀ ਮੈਂ ਇਹਦੇ ਚ ਕੋਈ ਅਹ ਆਪਣੇ ਹੈਲਥ ਰਿਕਾਰਡਿੰਗ ਕੋਈ ਗੱਲ ਸੁਣਨਾ ਚਾਹਣੀ ਹਾਂ। ਉਹ ਕਰਨਾ ਚਾਹਣੀ ਆ। ਉਹਦੇ ਅਕੋਡਿੰਗ ਆ ਜਾਣਗੇ। ਤੁਸੀਂ ਜੋ ਦੇਖਣਾ ਚਾਹੋਗੇ, ਉਹ
ਹੂੰ। ਮਨ ਦੇ ਵਿੱਚ ਹੋਣ ਦੇ ਦੇ ਰਹੇ ਬਈ। ਆ ਸੋਚਿਆ ਜਾਂ ਕੀਤਾ ਵਾ, ਜਾਂ ਬੋਲਿਆ ਵਾ, ਉਹ ਸਭ ਕੁੱਝ ਅੱਗੇ ਆ ਜਾਏਗਾ, ਫੋਨ ਚ ਚੁੱਕਣ ਦੀ ਦੇਰ ਹੀ, ਮੈਂ ਸੋਚਿਆ ਮੇਰੇ ਨਾਲ ਹੀ ਇੰਝ ਹੁੰਦਾ।
ਸਭ ਨਾਲ ਹੁੰਦੀ।
ਅੱਛਾ, ਚਲੋ ਠੀਕ ਹੈ, ਠੀਕ ਹੈ ਜੀ, ਠੀਕ, ਓਕੇ ਜੀ, ਸਤਿ ਸ਼੍ਰੀ ਅਕਾਲ।